ਹੈਲੋ
ਹੈਲੋ
ਹੈਲੋ ਹੈਲੋ
ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਕੀ ਹਾਲ ਹੈ।
ਵਧੀਆ ਵਧੀਆ ਤੁਸੀਂ ਸੁਣਾਓ
ਵਧੀਆ ਹੋਰ ਕਿਵੇਂ ਯਾਦ ਕੀਤਾ ਹੈ।
ਕੁਛ ਜੇ ਅਰੇ ਬਸ ਮੈਂ ਫੋਨ ਇਸ ਪਾਸੇ ਕੀਤਾ ਸੀ ਮੈਂ ਕਿਹਾ ਹਾਲ ਚਾਲ ਪੁੱਛ ਲਾ ਥੋੜੇ ਹਾਂ ਨਾਲ ਥੋੜਾ ਜਿਹਾ ਕੀ ਕਹਿੰਦੇ ਨੇ। ਇੱਕ ਚੀਜ਼ ਪੁੱਛਣੀ ਸੀਗੀ ਜਿੱਦਾਂ ਤੁਸੀਂ, ਅਹ ਇੱਕ ਹੁਣੇ ੳਹਨੇ ਉਹ ਲਿੱਤਾ ਸੀਗਾ ਨਾ। ਅਹ ਜਿਹੜਾ ਕਲੀਨਿੰਗ ਕਰਨ ਵਾਸਤੇ ਉਹ ਲਿੱਤਾ ਸੀਗਾ ਜਿਹੜਾ ਸ਼ੀਸ਼ੇ ਸਾਫ਼ ਹੋ ਜਾਂਦੇ ਨੇ।
ਹਾਂ-ਹਾਂ
ਉਹ ਸਪਰੇ ਨਾਲ ਉਹਦੇ ਚ ਸਪਰੇ ਵੀ ਹੁੰਦਾ ਏ ਤੇ ਨਾਲ ਵਾਇਪਰ ਵੀ ਹੁੰਦਾ।
ਅੱਛਾ!
ਉਹਦਾ ਪੁੱਛਣਾ ਸੀਗਾ ਤੁਸੀਂ ਕਿੱਥੋਂ ਲਿੱਤਾ ਸੀ? ਅੱਛਾ ਔਨਲਾਈਨ ਮੰਗਵਾਇਆ ਸੀ। ਉਹ ਨਾ ਕੀ ਹੈ ਅੱਜ ਕੱਲ੍ਹ ਥੋੜੀ ਸਫ਼ਾਈ ਕਰਨ ਚ ਪਰੇਸ਼ਾਨੀ ਹੁੰਦੀ ਏ। ਤੇ ਉਹ ਪ੍ਰੋਡਕਟ ਵੇਖਿਆ ਮੈਂ ਤੁਹਾਡਾ ਤੁਸੀਂ, ਹਮ ਦੱਸਿਆ ਸੀਗਾ ਉਹ ਨਾਲ, ਥੋੜਾ ਮੈਨੂੰ ਇਹ ਕਿ ਮੈਂ ਕਿਹਾ ਚਲੋ ਵਧੀਆ, ਪ੍ਰੋਡਕਟ ਕੰਮ ਥੋੜਾ ਜਲਦੀ
ਹਾਂ ਐਸੇ, ਉਹ ਪ੍ਰੋਡਕਟ ਜਿਹੜਾ ਨਾ ਔਨਲਾਈਨ ਮੰਗਵਾਇਆ ਸੀ। ਸਾਡੇ ਬੂਹੇ ਬੜੇ ਖ਼ਰਾਬ ਹੋ ਗਏ ਸੀ ਸਾਰੇ।
ਅੱਛਾ- ਅੱਛਾ
ਗੰਦੇ ਜੇ ਲੱਗਦੇ ਸੀ ਤੇ ਨਾਲ ਕੋਈ ਥੋੜਾ ਫਰਨੀ ਵੀ ਖਰਾਬ ਜਿਹਾ ਲੱਗਦਾ ਵੈਸੇ ਪੁਰਾਣਾ- ਪੁਰਾਣਾ ਜਿਹਾ।
ਹਾਂਜੀ
ਤੇ ਉਹ ਜਿਹੜਾ ਅਸੀਂ ਮੰਗਵਾਇਆ ਨਾ ਲਿਕੁਿਡ ਸ਼ੀਸ਼ਿਆਂ ਦੇ ਵਿੱਚ ਸਪਰੇ ਟਾਈਪ ਦਾ।
ਹਾਂ
ਤੋ ਨਾ ਤੁਸੀਂ ਇਹਨੂੰ ਸਾਫ ਕਰਕੇ ਨਾ ਆਪਣਾ ਫਰਨੀਚਰ ਸਾਰਾ ਮਿੱਟੀ ਉਟੀ ਉਤਾਰ ਕੇ। ਉਸ ਤੋਂ ਬਾਅਦ ਫਿਰ ਉਹ ਤੁਸੀਂ ਸਪਰੇਅ ਕਰੋਗੇ ਨਾ।
ਹਾਂਜੀ
ਸਪਰੇ ਸਾਰਾ ਬਿਲਕੁਲ ਨਵਾਂ ਕਰ ਦੇਗਾ ਚਮਕਾ ਦੇਗਾ ਸਾਰਾ ਉਹਨੂੰ ਕਰ ਬੁਏ ਆ ਨੂੰ ਸਭ ਨੂੰ
ਇਹ ਜਿਹੜਾ ਮਤਲਬ! ਔਫਲਾਈ ਔਫਲਾਈਨ ਵੀ ਮਿਲ ਜਾਂਦਾ ਜਾਂ ਔਨਲਾਈਨ ਮਿਲਦਾ?
ਹਾਂ ਔਫਲਾਈਨ ਮਿਲ ਜਾਂਦਾ ਹੈਗਾ ਲੇਕਿਨ ਇਹ ਤਾਂ ਔਨਲਾਈਨ ਹੀ ਮੰਗਵਾਇਆ ਸੀ।
ਅੱਛਾ!
ਹਾਂ ਹੋ ਸਕਦਾ ਉਹ ਜਿਹੜੇ ਪੇਂਟ ਵਗੈਰਾ ਕਰਦੇ ਨੇ। ਪਿੰਟਾਂ- ਪਿੰਟ ਦੀ ਦੁਕਾਨ ਵਾਲੇ ਹੁੰਦੇ ਨੇ ਉਹਨਾਂ ਦੀ ਦੁਕਾਨਾਂ 'ਤੇ ਮਿਲਦੇ ਹੋਣਾ ਸਮਾਨ
ਹਾਂਜੀ- ਹਾਂਜੀ
ਸਪਰੇ ਮਿਲਦੇ ਹੁੰਦੇ ਜੀ
ਨਾਲ ਤੁਸੀਂ ਇੱਕ ਨਾ ਉਹ ਜਿਹੜਾ ਤੁਸੀਂ ਜੰਗਲੇ ਸਾਫ਼ ਕਰਦੇ ਹੋ, ਜਿਹੜਾ ਜੰਗ ਲੱਗ ਜਾਂਦੀ ਏ। ਉਹ ਵੀ ਤੁਸੀਂ ਇੱਕ ਸੋਲਿਊਸ਼ਨ, ਮੰਗਵਾਇਆ ਸੀਗਾ ਉਹ ਵੀ ਵਧੀਆ ਹੈਗਾ ਵੀ।
ਹਾਂ ਉਹ ਵੀ ਹੋਏਗਾ ਮੇਰੇ ਖਿਆਲ ਨਾਲ ਤੇ ਅਸੀਂ ਉਹ ਉਹਦੇ ਨਾਲ ਸਾਫ਼ ਕਰਨ ਵਾਲਾ ਆਉਂਦਾ ਨਾ ਕਹਿੰਦੇ ਉਹ ਨੂੰ?
ਹਾਂਜੀ ਸਕ੍ਰਬ
ਹਾਂ -ਹਾਂ ਹਾਂ ਤੇ ਉਹਦੇ ਨਾਲ ਹੀ ਸਾਫ਼ ਕੇ ਕੀਤੇ ਸੀ ਉਹਦੇ ਬਾਅਦ ਪੇਂਟ ਕੀਤਾ ਸੀ।
ਅੱਛਾ ਸਾਡੇ ਨਾ ਜੰਗਲਿਆਂ ਤੇ ਬੜਾ ਜਿਹੜਾ ਜੰਗ ਲੱਗਦਾ ਪਿਆ ਤੇ ਕੋਈ ਨਾ ਅਸੀਂ ਕਿੰਨਾ ਕੁਛ ਲਗਾ ਕੇ ਦੇਖ ਲਿਆ ਤੇ ਹਟਿਆ ਹੀ ਨਹੀਂ। ਮੈਂ ਕਹਿ ਤੁਹਾਡੇ ਕੋਲ ਪੁੱਛਾਂ ਕਿੱਦਾਂ ਮਤਲਬ ਹੋਏਗਾ ਸਹੀ।
ਹਾਂ ਤੇ ਉਹ ਰੇਗਮਾਰ ਆਉਂਦਾ ਨਾ ਜਿਹੜਾ ਉਹਨੂੰ ਸਾਫ਼ ਕਰਕੇ,
ਹਾਂਜੀ- ਹਾਂਜੀ
ਦੇਗਮਾਰ ਵਾਲਾ ਪੇਪਰ ਆਦਾ ਨਾ ਉਹਦੇ ਨਾਲ ਸਾਫ਼ ਕਰਕੇ ਵਧੀਆ ਕਰਕੇ, ਤੇ ਉਹਦੇ ਉੱਤੇ ਨਾ, ਇੱਕ ਉਹ ਪਹਿਲੇ ਉਹ ਕਰਦੇ ਨੇ, ਹੂੰ। ਕੋਡਿੰਗ ਵਾਸਤੇ ਕੋਈ, ਜਿਵੇਂ ਰੈਡ ਕਲਰ, ਦਾ ਆਂਦਾ। ਪੇਂਟ ਕਰਨ ਵਾਲਾ, ਹਨਾ।
ਪ੍ਰਾਈਮਰ ਹਾਂ, ਹਾਂ, ਹਾਂ ਰੈਡ ਕਲਰ ਦਾ, ਪਹਿਲੇ ਉਹ ਪ੍ਰਾਈਮਰ ਕਰਕੇ। ਨਾ ਉੱਤੇ ਫੇਰ ਪੇਂਟ ਕਰੋ।
ਅੱਛਾ-ਅੱਛਾ,
ਹਾਂ, ਉਹ ਫੇਰ ਸਾਫ਼, ਵਧੀਆ ਲੱਗੇਗਾ ਫੇਰ। ਉਹ ਇਨ ਕੀਤਾ ਸੀ, ਇਹਨਾਂ ਨੇ ਫੇਰ, ਅਸੀਂ ਤੇ ਨੀ ਕਰਾਇਆ ਸੀ।
ਹਾਂ,
ਹ
ਥੋੜਾ ਜਾ, ਪੁਰਾਣੇ ਜੇ, ਲੱਗਦੇ ਪਏ ਸੀ।
ਹਾਂ ਤੇ ਉਹ। ਉਹ ਰੇਗਮਾਰ, ਰੇਗਮਾਰ ਨਾਲ ਸਾਫ਼ ਕਰਕੇ ਤੇ। ਪਿੰਟ ਕਰਾ ਲਓ। ਪ੍ਰਾਈਮਰ ਕਰਕੇ, ਪਹਿਲੇ ਪ੍ਰਾਈਮਰ ਕਰਨਾ ਪਏਗਾ ਜਰੂਰ।
ਅੱਛਾ-ਅੱਛਾ।
ਹਾਂ, ਉਹ ਤੋਂ ਬਾਅਦ, ਫੇਰ ਨਾ ਪਿੰਟ ਹੋਏਗਾ।
ਹਾਂਜੀ, ਹਾਂਜੀ।
ਹਾਂ,
ਹੋਰ ਸੁਣਾਓ? ਬਾਕੀ ਸਭ ਵਧੀਆ ਘਰ?
ਹਾਂ, ਸਭ ਵਧੀਆ, ਸਭ ਠੀਕ ਫਿਲਮ ਦੇਖ ਆਏ ਨੇ ਬਾਹਰ ਮੂਵੀ ਲੱਗੀ ਹੋਈ ਸੀ।
ਅੱਛਾ, ਅੱਛਾ। ਸਹੀ ਹੈ, ਫੈਮਲੀ ਟਾਈਮ ਵੀ ਸਪੈਂਡ, ਹੋਣਾ ਚਾਹੀਦਾ ਹੈ। ਅੱਜ-ਕੱਲ ਲੋਕਾਂ ਨੂੰ, ਟਾਈਮ ਹੀ ਨਹੀਂ, ਹੈਗਾ ਸਭ ਕੰਮ ਚ ਕਹਿੰਦੇ ਹੇ। ਵਿਅਸਤ ਹੈਗੇ, ਨੇ ਤੇ ਕੋਈ ਵੀ ਟੈਮ ਕੱਢ ਕੇ। ਆਪਣੀ ਫੈਮਿਲੀ ਨਾਲ, ਬਹਿ ਹੀ ਨਹੀਂ ਪਾਂਦਾ। ਸਾਰੇ ਆਪਣੇ ਕੰਮ ਚ, ਲੱਗੇ ਹੁੰਦੇ ਨੇ। ਆਂਦੇ ਨੇ ਸੋ ਜਾਂਦੇ ਨੇ। ਹਾਂ,
ਟਾਈਮ ਪਾਸ ਕਰ ਲੇਦੇ ਨੇ।
ਹਾਂ, ਇਹ ਬੜਾ ਮਤਲਬ ਜ਼ਰੂਰੀ ਹੈ, ਕਿ ਆਪਣਾ ਫੈਮਿਲੀ ਨਾਲ ਗੱਲ ਹੋਣੀ। ਚਾਹੀਦੀ ਸਭ ਨਾਲ। ਪੁੱਛਣਾ ਚਾਹੀਦਾ, ਸਭ ਨਾਲ ਕਿ ਦਿਨ ਕਿੱਦਾਂ ਦਾ, ਗਿਆ ਤੁਹਾਡਾ।
ਹਾਂ।
ਕੀ- ਕੀ ਕੀਤਾ ਤੁਸੀਂ, ਕੀ ਆਪਣਾ। ਥੋੜਾ ਮਾਇੰਡ ਫਰੈਸ਼, ਹੋ ਜਾਂਦਾ ਏ ਹੋਰ,
ਹਾਂ, ਇੱਕ ਦੂਜੇ ਦੀ ਗੱਲ ਵੀ ਬੰਦਾ ਕਰ ਲੈਂਦਾ, ਇੱਕ ਦੂਸਰੇ ਦੇ ਨਾਲ।
ਹਾਂਜੀ- ਹਾਂਜੀ।
ਹਾਂ।
ਅੱਜ-ਕੱਲ ਬੱਚ ਬੱਚੇ ਇਦਾਂ ਦੇ ਨੇ ਕਿ, ਮਾਂ ਪਿਓ ਅਲਗ ਕਮਰੇ ਚ, ਫੋਨ ਚਲਾ ਰਹੇ ਨੇ, ਬੱਚੇ ਅਲਗ ਕਮਰੇ ਫੋਨ ਚਲਾ ਰਹੇ ਨੇ।
ਬਸ ਇਹੀ ਰਹਿ ਗ। ਸਭ ਨੂੰ ਚਾਹੀਦਾ ਫੋਨ, ਵਿੱਚ ਇੱਕ, ਇੱਕ ਫੋਨ ਸਭ ਨੂੰ ਸਹੀ ਐ। ਬੱਚਿਆ ਨੁੰ ਅਲਗ ਚਾਹੀਦਾ ਹੈ। ਹਾ, ਨਾਲ ਦੇ ਗੇਟ ਦੇ ਆਇਆ। ਹਾਂ, ਆਹੋ, ਆਹੋ।
ਤੁਸੀਂ, ਤੁਸੀਂ ਦੱਸੋ ਮਤਲਬ ਤੁਹਾਡਾ ਕੀ ਓਪੀਨੀਅਨ ਹੈ। ਮਤਲਬ ਫੋਨ ਹੋਣਾ ਫਾਇਦੇਮੰਦ ਕੌਨ ਹੋਣਾ ਫਾਇਦੇਮੰਦ ਏ ਜਾਂ ਫੇਰ ਥੋੜਾ ਨੁਕਸਾਨ ਲੈ ਕੇ।
ਤਾਂ ਫਾਇਦੇਮੰਦ ਹੀ ਹੈ। ਲੇਕਿਨ ਉਹ ਨੁਕਸਾਨ ਵੀ ਦਿੰਦਾ।
ਅੱਛਾ।
ਨੁਕਸਾਨ ਇਹ ਹੈ, ਕਿ ਅਗਰ ਅਸੀਂ ਗਲਤ, ਮਿਸਯੂਜ ਕਰਦੇ ਹਾਂ ਉਹਦਾ। ਤਾਂ ਉਹ ਫੇਰ ਗਲਤ ਹੈ।
ਹਾਂਜੀ
ਤੇ ਜੇ ਅਸੀਂ, ਅੱਛੇ ਕੰਮਾਂ ਵਾਸਤੇ ਕਹਿ ਦਓ ਵਧੀਆ ਜੀ ਆ ਕੇ ਬੈਡ ਦੇ ਪਿੱਛੇ ਗਿਰਿਆ ਦਾ ਉਹ ਕਾਲਾ ਬੈਗ ਤੇ ਉਹ ਫੇਿਰ, ਬੱਚਿਆਂ ਵਾਸਤੇ ਤਾਂ ਬਹੁਤ ਗਲਤ ਏ ਫੋਨ
ਅੱਜ ਕੱਲ੍ਹ ਜਿਹੜਾ ਬੱਚੇ ਵੀ ਜੰਨੇ ਉਹ ਨੇ, ਮਤਲਬ ਸਕੂਲਾਂ ਦੇ ਹੋ ਗਏ। ਕੋਚਿੰਗ ਟਿਊਸ਼ਨਾਂ ਸਭ ਕਹਿੰਦੇ ਨੇ। ਕੰਮ ਫੋਨ ਚ ਹੀ ਆਉਂਦਾ ਹੈ। ਸਭ ਫੋਨ ਚ ਹੀ ਦੇਖਣਾ ਪੈਂਦਾ ਹੈ।
ਏਹੀ ਹੈ ਇਹਨਾਂ ਨੇ, ਗਲਤ ਕੰਮ ਚਾਲੂ ਕਰ ਦਿੱਤੇ ਨੇ। ਔਨਲਾਈਨ ਕੰਮ। ਕਰਾ ਰਹੇ ਨੇ, ਬੱਚਿਆਂ ਨੂੰ ਅੱਖਾਂ ਖਰਾਬ ਹੋ ਰਹੀਆਂ, ਬੱਚਿਆਂ ਦੇ ਦਿਮਾਗ਼ ਖਰਾਬ ਹੋ ਰਹੇ ਨੇ
ਤੇ ਸਾਡੀ ਇੱਕ ਡਾਇਰੀ ਹੁੰਦੀ ਸੀ। ਜਿਹੜੀ ਅਸੀਂ ਰੋਜ਼ ਲੈ ਕੇ ਜਾਂਦੇ ਸੀ ਡਾਇਰੀ ਸਭ ਕੰਮ ਲਿਖਿਆ ਜਾਂਦਾ ਸੀ ਪੇਰੈਂਟਸ ਡਾਇਰੀਆਂ ਪੜ੍ਹਦੇ ਸੀ ਅੱਜ ਲਾਈਟ, ਆਏ ਨਾ ਆਏ ਕੰਮ ਖਤਮ ਕਰ ਤਾ ਏ।
ਸਭ ਕਮ ਖਤਮ ਕਰਤੇ ਆ ਏਦੇ ਘਰ ਜਾ ਕੇ, ਰਿਸ਼ਤੇਦਾਰਾ ਕੋਈ, ਫਾਇਦਾ ਨੀ ਕੋਈ ਤਦੇ ਉ ਓਹੋ ਜੋ ਆਏ ਗਾ ਓਹੀ ਖਾਂਈ ਸਭ ਵਧੀਆ, ਮਿਲ ਗਿਆ ਸਬਜ਼ੀ ਨਾਲ
ਏਦਾਂ ਹੀ ਹੈ ਬਸ ਅੱਜ -ਕੱਲ ਫੋਨਾਂ ਦਾ ਤੇ ਇਹੀ ਹੋ ਗਿਆ ਵੇ, ਥੋੜਾ ਟੀਚਰਾਂ ਨੂੰ ਵੀ ਹੋਣਾ ਚਾਹੀਦਾ ਚਾਹੀਦਾ ਕਿ, ਬੱਚਿਆਂ ਨੂੰ ਬਹਿ ਕੇ ਸਿਖਾਉਣ ਕਿ ਮਤਲਬ
ਪਹਿਲੇ ਹੁੰਦੇ ਸੀ ਬਜ਼ੁਰਗ ਬੱਚਿਆਂਨਾਲ ਗੱਲਾਂ ਕਰਦੀ ਸੀ ਆੱਜ- ਕੱਲ ਕੋਈ ਨ ਆਪੋ ਚ ਲੱਗੇ ਸਨ।
ਸ਼ਾਮੀ ਆਪਣਾ, ਬੱਚੇ ਜਿਹੜੇ ਪਾਰਕਾਂ ਜਾਂਦੇ ਸੀ, ਟਾਈਮ ਸਪੈਂਡ ਕਰਦੇ ਸੀ ਖੇਲਦੇ ਸੀ ਸਾਰਾ ਕੁਛ ਬੰਦ ਹੋ ਗਿਆ ਏ, ਕਿਤੇ ਨਾ ਕਿਤੇ ਫਾਇਦੇ ਵੀ, ਹੈਗੇ ਨੇ ਫੋਨਾਂ ਦੇ ਕਿਤੇ, ਕਿਤਰੇ ਨੁਕਸਾਨ ਵੀ ਹੈਗੇ ਨੇ ਬੜੇ
ਬਣਾਇਆ ਤੇ ਫਾਇਦੇ ਵਾਸਤੇ ਸੀ, ਲੇਕਿਨ ਹੁਣ ਗ਼ਲਤ ਨੁਕਸਾਨ ਵਸਤੇ ਹੁਣ ਗਲਤ ਹੀ ਕਰਨਗੇ ਜੇਹੜੇ ਗਲਤ ਯੂਜ ਕਰਨਗੇ
ਸਹੀ ਯੂਜ, ਕਰਨਾ ਸਿਖਾਉਣ
ਇੱਕ ਸਾਲ ਨੀ ਮੰਗਵਾਆ ਸੀ ਪਰਸੋਂ ਪਰਸੋ ਆਇਆ ਸੀ।
ਜਿਹੜੀ ਵੀ, ਅੱਛੀ ਚੀਜ਼ਾਂ ਸਿੱਖੋ, ਫੋਨ ਚੋ ਤੁਸੀਂ ਕੋਈ ਨਵਾਂ ਲਰਨ, ਕਰਲੋ ਕੁਛ ਸਿੱਖ ਲਓ ਬਹੁ ਐਸੇ ਤਾਂ, ਬਥੇਰੀਆਂ ਚੀਜ਼ਾਂ ਨੇ ਤੁਸੀਂ ਸਿੱਖਓ ਤੇ ਸਿੱਖ ਸਕਦੇ ਹੋ
ਹਾਂ
ਅੱਜ- ਕੱਲ੍ਹ ਬਸ ਇਹੀ ਹੈ ਕਿ, ਬੱਚੇ ਜਿਹੜੇ ਨੇ ਉਹ ਸਮਝਦੇ ਨੀ ਹੈਗੇ
ਸਹੀ ਗੱਲ ਏ ਬੱਚੇ ਵੀ ਖਾਏ ਤੇ ਬੁੱਢੇ ਨੀ ਖਾਵੇ ਬੱਚਿਆਂ ਦੀ ਗੱਲ ਦੂਰ ਜ਼ੂਰ ਵੀ ਨਹੀਂ ਹੋਵ ਉਹਨਾਂ ਨਪਣੀ ਪਈ ਜਾਂਦੀ ਸੀ
ਆਪਣੇ ਕੋਲ ਫੋਨ ਰੱਖਦਾ ਏ, ਅੱਜ -ਕੱਲ ਵਾਈਫਾਈ ਇਨਾ ਫਰੀ ਹੋ ਗਿਆ, ਪਹਿਲਾਂ ਦੇ ਟਾਈਮ ਚ ਸਭ ਪਹਿਲਾਂ ਦੇ ਟੈਮ ਚ ਹੈਗੇ ਕੇਕ ਜਿਹੜਾ ਹੈ ਦਸ -ਦਸ ਐਮ ਬੀ ਵੀ ਇੰਨੀ ਮਹਿੰਗੀ ਕਹਿਦੀ ਸੀ, ਹੁਣ ਤੇ ਇੰਨਾ ਸਸਤਾ ਕਰਤਾ ਹੈ ਅਨਲਿਮਿਟੇਡ ਨੈਟ ਦੇ ਤਾਂਏ ਬੱਚੇ, ਸਕ੍ਰੋਲਿੰਗ ਕਰਦੇ ਪਏ ਨੇ ਪੂਰੇ ਦਿਨ, ਪੜ੍ਹਾਈ ਦਾ ਕੁਛ ਪਤਾ ਨਹੀਂ ਹਾਂ, ਬਸ ਹੈ ਇਹ ਹੈ ਕਿ
ਸਭ ਨੂੰ, ਆਪਣੀ -ਆਪਣੀ ਪਈ ਦੀ ਏ।
ਟੈਮ ਦੇ ਨਾਲ-ਨਾਲ ਬੜੀ ਚੀਜ਼ਾਂ ਚੇਂਜ ਹੋ ਰਹੀਆਂ ਨੇ,
ਹਾਂ, ਹੋਰ ਕੀ, ਇਹ ਤਾਂ ਹੈ ਏ ਹੋਰ,
ਹੂੰ, ਬਸ ਮੈਂ ਕਿਹਾ ਪੁੱਛਾਂ ਤੁਹਾਡੇ ਕੋਲ, ਕਿੱਦਾਂ ਮਤਲਬ ਤੁਸੀਂ ਕਰ ਦਿਓ ਸਾਫ਼, ਮੈਨੂੰ ਉਹਦਾ ਤੁਸੀਂ ਲਿੰਕ ਭੇਜਣਾ, ਜਿੱਦਾਂ ਮਤਲਬ ਜਿੱਥੋਂ ਤੁਸੀਂ ਮੰਗਾਇਆ ਸੀਗਾ। ਹਾਂ, ਕੀ ਉਹਦੇ ਨਾਲ ਜਿਹੜਾ ਡਾਇਰੈਕਟ ਮੈਂ ਔਡਰ ਕਰਦਾਂਗਾ।
ਹਾਂ, ਜਿਆਦਾ ਖ਼ਰਾਬ ਹੋ ਰਹੀ ਕੀ
ਹਾਂ ਮਤਲਬ, ਰੇਲਿੰਗ ਥੋੜੀ ਏਦਾਂ ਹੀ ਹੈ ਮਤਲਬ ਪੇਂਟ ਜਾ ਉਖੜ ਗਿਆ, ਥੋੜੀ ਰਸਟਿੰਗ ਲੱਗ ਗਈ ਐ। ਹਾਂਜੀ,
ਹਾਂ ਤੋ ਉਹ ਵਧੀਆ ਐ, ਉਹੀ ਕਰੋ ਜੋ ਮੈਂ ਦੱਸਿਆ। ਤੇ ਨਾਲ ਬੂਹੇ -ਬਾਵੇ ਜਿਹੜੇ ਖਿੜਕੀਆਂ-ਖਿੜਕੀਆਂ ਸਪਰੇਅ ਮਾਰੋ, ਉਹ ਵਧੀਆ ਐ ਸਪਰੇਅ। ਡਾ ਨਵੀ ਹੋ ਜਾਣੀਆਂ ਬਿਲਕੁਲ, ਸਾਰੀ ਚੀਜ਼ਾਂ ਬੂਆ ਵੀ ਸਹੀ ਹੋ ਜਾਏਗਾ ਨਵਾਂ ਹੋ ਜਾਏਗਾ, ਬੂਆ ਬਿਲਕੁਲ
ਅੱਛਾ-ਅੱਛਾ, ਇੱਕ ਅਸੀਂ ਪਿੱਛੇ ਜੇ ਕੈਮੀਕਲ ਦੇ ਗਿਆ ਸੀ, ਗਲੀ ਚ ਸੇਲ ਕਰਨ ਆਇਆ ਸੀ, ਇੱਕ ਬੰਦਾ ਤੇ ਉਹ ਕੀ, ਉਹਦੇ ਨਾਲ ਜਿਹੜਾ ਸਾਰਾ ਖ਼ਰਾਬ ਹੋ ਗਿਆ ਵਾ ਬੂਆ।
ਨਾ ਉਹ ਨਹੀਂ, ਸਾਡਾ ਤਾ ਬੜਾ ਵਧੀਆ, ਜਿਹੜਾ ਅਸੀਂ ਔਨਲਾਈਨ ਮੰਗਵਾਇਆ ਨਾ ਅਸੀਂ। ਬਾਈ ਗੀ ਪੀਤੀ ਦੇਖੋ ਚਮਕ ਆ ਗਈ ਸੀ, ਬਿਲਕੁਲ ਸ਼ਾਈਨਿੰਗ ਮਾਰਦਾ ਪਿਆ ਸੀ, ਹਾਂ ਪਈ ਵੀ ਮੇਰੇ ਕੋਲ ਸ਼ੀਸ਼ੀਆਂ ਪਈਆਂ, ਮੈਂ ਕਿਹਾ ਫੋਟੋ ਭੇਜਦਾਂਗੀ ਤਹਾਨੂੰ।
ਹਾਂ, ਤਾਂ ਹੈ ਵੇ ਕਿ ਆਪਣਾ
ਹੂੰ,
ਥੋੜਾ ਜੈਨੂਅਨ ਪ੍ਰੋਡਕਟ ਹੁੰਦਾ ਐ, ਤੇ ਚੀਜ਼ ਜਿਹੜੀ ਏ ਫੇਰ ਅੱਗੇ ਵੀ ਮਾਰਕੀਟਿੰਗ ਹੁੰਦੀ ਐ ਉਸਦੀ।
ਹਾਂ ਹੁਣ ਅਸੀਂ ਇਸਤੇਮਾਲ ਕਰ ਲਿਆ, ਸਾਨੂੰ ਪਤਾ ਲੱਗ ਗਿਆ ਨਾ ਚੀਜ਼ ਵਧੀਆ, ਤੇ ਹੁਣ ਫਿਰ ਅ, ਤੁਸੀਂ ਮੰਗਾ ਸਕਦੇ ਹੋ ਉਹ ਚੀਜ਼।
ਹਾਂ ਹੁਣ ਦੇੇਖੋ ਫਾਇਦਾ ਵੀ ਇੰਨਾ ਹੋ ਗਿਆ ਫੋਨਾਂ ਦਾ, ਕਿ ਔਨਲਾਈਨ ਆ ਜਾਂਦੀਆਂ ਚੀਜ਼ਾਂ।
ਹਾਂ ਹੁਣ ਔਨਲਾਈਨ ਜੋ ਮਰਜ਼ੀ ਮੰਗਾ ਲੋ, ਦੋ ਮਿੰਟ ਚ ਆ ਜਾਂਦਾਂ। ਕਿਸੀ ਦੇ ਕੋਲ ਹੀ ਵੈਸੇ ਜਿਹੜੀ ਹਾਂ, ਠੀਕ ਐ- ਠੀਕ ਐ, ਓਕੇ ਸਸ ਰੀ ਕਾਲ।